ਸ ਸਤਿ ਸ੍ਰੀ ਅਕਾਲ ਭੈਣਜੀ।
ਹੋਰ ਕੀ ਹਾਲ ਚਾਲ, ਬਸ ਬਸ ਬੈਠੇ, ਹੋਰ। ਬਸ ਕੁਛ ਨੀ ਪਾਣੀ ਭਰ ਹਟੇ ਆ
ਅੱਛਾ
ਫਰਿੱਜ ਚ ਬੱਚੇ ਬਹੁਤ ਪਾਣੀ ਬੜਾ ਪੀਂਦੇ ਆ
ਹਾਂਜੀ, ਉਹ ਤੇ ਆਈ ਹੈ
ਹਮ
ਹੋਰ ਬਸ ਵਧੀਆ ਅਸੀਂ ਰਾਜਮਾ- ਰਾਜਮਾ ਬਣਾਏ ਸੀ ਹਾਂਜੀ ਬੇ
ਅੱਛਾ, ਤੁਸੀਂ ਕਿਹੜੇ ਬਣਾਉਦੇ ਹੋ ਮੜੀਆ ਨਾ ਟਮਾਟਰਾਂ
ਅਸੀਂ ਟਮਾਟਰਾਂ ਵਾਲੇ ਬਣਾਉਦੇ ਹਾਂ। ਥੋੜਾ ਅਮਚੂਰ ਪਾ ਦਿੰਦੇ ਆਂ ਬਸ ਥੋੜੇ ਖੱਟੇ ਜਿਹੇ ਹੋ ਜਾਂਦੇ ਆ ਹਾਂਜੀ ਤੁਸੀਂ ਕੀ ਬਣਇਆ ਭੈਣ ਜੀ।
ਅਸੀਂ ਤੇ ਇਮਬਲੀ ਵਾਲੇ ਬਣਾਉਂਦੇ ਹਾਂ, ਅਸੀਂ ਅੱਜ ਭਰ ਕੇ ਬੈਂਗਣ ਬਣਾਏ ਸੀਗੇ
ਅੱਛਾ, ਇਮਲੀ ਵਾਲੇ ਸਾਡੇ ਖਾਂਦੇ ਨੀ ਨਾ ਖੱਟੇ ਹੋ ਜਾਂਦੇ ਆ ਨਾ ਭਿੱਡ ਹੈ ਸਾਡੇ ਖਾਂਦੇ ਨੀ ਕੋਈ ਵੀ ਹਾਂਜੀ, ਤੁਸੀਂ ਕਿਹੜੇ ਬੈਂ ਬਣਾਏ ਨੇ ਭਰ ਕੇ
ਭਰ ਕੇ ਹਾਂਜੀ। ਅਸੀਂ ਉਹੀ ਅਦਰਕ, ਲਸਣ, ਪਿਆਜ ਤੇ ਹਰੀ ਮਿਰਚ। ਨੂੰ ਗ੍ਰੈਂਡ ਕਰ ਲਿਆ। ਓਦੇ ਚ ਗਰਮ ਮਸਾਲਾ, ਆਮਚੂਰ, ਹਲਦੀ, ਦੇਗੀ ਮਰਚ ਮਿਕਸ ਕਰਕੇ ਨਮਕ ਤੇ ਉਹ ਫੇਰ ਛੋਟੇ ਛੋਟੇ ਬੈਂਗਰਾਂ ਨੂੰ ਚਾਰ ਫਾੜ ਕਰਕੇ ਵੀ ਉਹਦੇ ਵਿੱਚ ਭਰ ਦੇਣਾ ਵਿੱਚ ਭਰ ਦੇਣਾ ਤੇ ਥੋੜ੍ਹਾ ਜਿਹਾ ਮਸਾਲਾ ਛੱਡ ਦੇਣਾ ਭੁੰਨਣ ਵਾਸਤੇ ਤੇਲ ਚ ਕੜਾਹੀ ਚ ਤੇਲ ਪਾਨਾ ਤੇ ਓ ਮਸਾਲਾ ਸੁੱਟ ਦੇਨਾ ਪੋੰਨ ਲੈਨਾ ਨਾਲ ਈ ਬੈਂਗਣ ਰੱਖ ਦਿੰਨੇ ਆ। ਅਲੱਗ-ਅਲੱਗ ਇੰਝ ਰੱਖ ਕੇ ਵਿੱਚ ਚੰਗੀ ਤਰ੍ਹਾਂ ਓਨੂੰ ਭੁੰਨ ਇਹ ਬੈਂਗਨਾਂ ਨੂੰ ਤੇ ਬਸ ਢੱਕ ਦੋ। ਤੇ ਥੋੜ੍ਹੀ ਦੇਰ ਬਾਅਦ ਤਿਆਰ ਹੋ ਜਾਂਦੇ ਬੜੇ ਸੁਆਦ ਲਗਦੇ
ਅੱਛਾ ਜੀ।
ਹਾਂਜੀ, ਉਹ ਨਾ ਨਾ ਨਾ ਨਾ ਨਾ ਕੜਾਈ ਚ ਉਹ ਤੇ ਹੁੰਦੇ ਹੀ ਨੀ ਕੁੱਕਰ ਚੋਂ ਤਾਂ ਗਤਾਵਾ ਹੋ ਜਾਣੇ ਆ।
ਹਾਂਜੀ ਅਸੀਂ ਕੁੱਕਰ ਚ ਬਣਾਉਦੇ ਹਾਂ ਸਾਨੂੰ ਕੜਾਹੀ ਵਿਚ ਆਉਂਦੀ ਨੀ ਬਣਾਉਣੇ
ਨਹੀਂ ਅਸੀਂ ਆਲੂ ਨੀ ਨਾ ਪਾਂਦੇ ਅਸੀਂ ਉਹਦੇ ਚ। ਬੈਂਗਣ ਈ ਬਣਾਣੇ ਆ ਨਹੀਂ ਤਾਂ ਬੈਂਗਣ ਈ ਆ ਸਾਡੇ ਬਣਨੇ ਦੇ।
ਠੀਕ ਐ।
ਸਾਡੇ ਨੀ ਆਲੂ ਨੀ ਪਾਂਦੇ ਅਸੀਂ ਓ ਬੈਂਗਣ ਆਲੂ ਹੋ ਜਾਂਦੇ ਨੇ। ਭਰੇ ਦੇ ਬੈਂਗਣ ਬਣਾਣੇ ਆ ਨਾ ਅਸੀਂ ਇਹ ਮਸਾਲੇ ਵਾਲੇ ਹੋ ਜਾਂਦੇ ਆ ਨਾ। ਮਸਾਲਾ ਹੁੰਦਾ ਚੰਗਾ।
ਜੀ ਨਾਲ ਚੌਲ ਬਣਾਂਦੇ ਹੋਣੇ ਤੁਸੀਂ?
ਚੋਲ ਘੱਟ ਹੀ ਸਾਡੇ ਖਾਂਦੇ ਆ ਸਾਡੇ ਫੁਲਕਾ ਹੀ ਚੱਲਦਾ।
ਅੱਛਾ ਜੀ, ਠੀਕ ਐ ਹੋਰ
ਹੋਰ ਬਸ ਵਧੀਆ ਤੁਸੀ ਸੁਣਾਓ ਗਰਮੀ ਕਿੰਨੀ ਕੀਤੀ ਦੀ ਐ ਤੁਸੀਂ।
ਹਾਂਏ ਬਹੁਤ ਗਰਮੀ ਅੱਜ ਤੇ ਥੋੜਾ ਮੌਸਮ ਸਹੀ ਲੱਗ ਰਿਹਾ ਸਾਨੂੰ ਵੈਸੇ ਬਹੁਤ
ਹਾਂ, ਸਾਡੇ ਵੱਲ ਪਾਸੇ ਤਾਂ ਬੜੀ ਗਰਮੀ ਹੋਈ ਸੀ। ਬਹੁਤ ਜਿਆਦਾ ਵਾਲੀ ਗਰਮੀ ਹੈ।
ਅੱਛਾ, ਅੱਜ ਆਏ ਸ਼ੁਕਰ ਕਰੋ। ਅੱਜ ਧੁੱਪ ਨੀ ਸੀ। ਮੱਧਮ ਧੁੱਪ ਸੀ। ਅੱਜ ਹੈ ਨੀ ਸੀ।
ਪਤੇ ਨਹੀਂ ਸੀ। ਸਾਡੇ ਵੀ ਪਰ ਚੋਮਾਸਾ ਸੀਗਾ ਐਂਨ
ਹਾਂਜੀ, ਉਹ ਤੇ ਹੈ।
ਚਿਪਚਿਪਾ ਜਾ ਮੌਸਮ ਹੈਗਾ ਸੀ।
ਹੁਣ ਨਾ ਚਮਾਸੇ ਵਾਲੀ ਗਰਮੀ ਐ।
ਹਾਂ, ਹਜੇ ਕਿੱਥੇ ਚਮਾਸ ਚਲੀ। ਹਜੇ ਅ ਅਗਸਤ ਚ ਸ਼ੁਰੂ ਹੋਣੀ ਹੈ। ਚੋਮਾਸੇ ਅਗਸਤ ਹੁੰਦੀ ਹੈ। ਚਿਪਚਿਪਏ ਵਾਲੀ ਗਰਮੀ ਜੇੜੀ ਹੁੰਦੀ ਨਾ
ਹਾਂਜੀ-ਹਾਂਜੀ, ਹੁਣ ਵੀ ਤਾਂ ਗਰਮੀ ਹੈਗੀ ਐ।
ਹਾਂ, ਅਸੀਂ ਵੀ ਸਾਨੂੰ ਕੋਈ ਕੰਮ ਸੀਗਾ। ਅਸੀਂ ਸ਼ਹਿਰ ਨੂੰ ਗਏ ਸੀ। ਜੇਰਾ ਤੇ ਆਹ ਐਨੀ ਗਰਮੀ ਬੂਰੇ ਹਾਲ ਰਸਤੇ ਤੇ ਹਾਂ, ਕੋਈ ਕੰਮ ਸੀਗਾ।
ਅੱਛਾ-ਅੱਛਾ ਠੀਕ ਹੈ ਐਨੀ ਧੁੱਪ ਚ ਗਏ। ਤੁਸੀਂ
ਹੋਰ ਕੀ ਕਰਦੇ? ਮਜਬੂਰੀਆਂ ਜਿੱਥੇ ਵੀ ਜ਼ਰੂਰਤ ਹੋਵੇ, ਉੱਥੇ ਜਾਣਾ ਵੀ ਪੈਂਦਾ। ਗਰਮੀ ਥੋੜੀ ਨਾ ਦੇਖੀ ਜਾਂਦੀ ਐ, ਫਿਰ
ਹਾਂਜੀ-ਹਾਂਜੀ, ਉਹ ਤੇ ਹੈ।
ਹਾਂ, ਫਿਰ ਉੱਥੇ ਗੁਰਦੁਆਰਾ ਸੀਗਾ। ਸੁਖਚੈਨ ਸਾਹਿਬ ਓ ਦੇਖ ਕੇ ਆਏ। ਤੇ ਬਾਲਾ ਜੀ ਦਾ ਮੰਦਿਰ ਸੀਗਾ। ਓਦੇਖ ਕੇ ਬੜਾ ਸੋਹਣਾ ਸੀਗਾ। ਫਿਰ ਅਸੀਂ ਕਿਆ ਚੱਲ ਮੱਥਾ ਵੀ ਟੇਕਦੇ ਜਾਂਣੇ ਆ।
ਹਾਂਜੀ, ਓ ਤੇ ਹੈਈ ਆ।
ਤੇ ਤਾਂ ਕਰਕੇ, ਹੋਰ ਤੁਸੀਂ ਸੁਣਾਓ।
ਬਸ, ਅਸੀ ਵੀ ਵਧੀਆ ਹਾਂਜੀ, ਸਭ ਠੀਕ ਹੈ ਭਾਜੀ ਵੀ
ਅੱਛਾ, ਤੁਸੀਂ ਕਿੰਨਾ ਪੜ੍ਹਦੇ ਹੋ?
ਅਸੀਂ ਦੱਸ ਹੀ ਪੜ੍ਹੇ ਹੋਏ ਹਾਂ
ਦੱਸ ਪੜ੍ਹੇ ਹੋ ਤੁਸੀਂ ਮੈਂ ਪਲੱਸ ਟੂ ਕੀਤੀ ਦੀ ਹੈ
ਚਲੋ ਵਧੀਆ, ਹੋਰ ਤੁਹਾਡੀ ਕੁੜੀਆ ਕੀ ਕਰਦੀ ਹੈ
ਗੁੜੀਆਂ ਮੇਰੀ ਬੈਠੀ ਰੋਟੀ ਖਾ ਰਹੀ ਹੈ
ਬੜੀ ਜਲਦੀ ਖਾਣ ਅਲੀ ਹੈ।
ਨਾ ਨਾ ਭੁੱਖ ਲੱਗੀ ਹੋਣੀ ਹੈ। ਹਜੇ ਬਣਾਈ ਥੋੜੀ ਨਾ ਸੀ, ਹਾਂ ਗਰਮੀ ਦਿਲ ਨੀ ਕਰਦਾ।
ਖੇਲੋ, ਫੇਰ ਰੋਟੀ ਖਾ ਲੈਂਦੇ ਆ।
ਬਸ ਸ਼ੁਕਰ ਕਰਾਂਗੇ। ਕੱਲ ਤੋ ਸਕੂਲ ਚੱਲੇ ਆ। ਬਸ ਲੱਗ ਜਾਣੇ। ਸਕੂਲ ਕਹਿੰਦੇ ਸੀਗੇ ਛੁੱਟੀਆਂ ਹਾਂ, ਕਹਿੰਦੇ ਕੱਲ ਛੁੱਟੀਆਂ ਪੈ ਜਾਣੀਆਂ। ਪਰ ਪਈਆਂ ਨੀ ਛੁੱਟੀਆ।
ਨਹੀਂ ਮੈਸੇਜ ਤੇ ਆ ਗਿਆ ਸਾਡਾ ਵੀ।
ਹਾਂ ਸਾਡੇ ਵੀ ਆ ਗਿਆ ਮੈਸੇਜ ਤੇ ਕੱਲ੍ਹ ਰੈਗੂਲਰ ਸਕੂਲ ਸੱਤ ਚਾਲੀ ਤੋਂ ਲੈ ਕੇ ਇਹ ਆਪਣਾ
ਹਾਂ, ਅੱਛਾ, ਸਾਡਾ ਵੀ ਇੱਕ ਵਜੇ ਛੁੱਟੀ ਹੋ ਜਾਏਗੀ। ਹਾਂਜੀ, ਅੱਠ ਤੋਂ ਇੱਕ ਅੱਛ ਅੱਛਾ-ਅੱਛਾ, ਵੈਸੇ ਫੋਨ ਕਿ ਦੱਸਦੇ ਪਏ ਸੀ ਛੁੱਟੀਆਂ ਪੈ ਜਾਣੀਆਂ।
ਅੱਛਾ-ਅੱਛਾ, ਨਹੀਂ ਨਹੀਂ ਪਈਆਂ ਨਹੀਂ ਛੁੱਟੀਆਂ। ਪੈਣੀਆਂ ਵੀ ਨੀ ਚਾਹੀਦੀਆਂ ਸੇਰ ਖਪਾਈਏ ਬੱਚਿਆਂ ਨਾਲ।
ਸਹੀ ਗੱਲ ਕ ਬਹੁਤ
ਹਾਂ, ਪਤਾ ਕੀ ਗਰਮੀ ਚ ਇੱਥੇ ਵੀ ਘਰ ਵੀ ਗਰਮੀ ਗਰਮੀ ਕਰਦੇ ਆ ਓੱਥੇ ਤੇ ਚਲੋ ਟਕਾ ਕੇ ਬੈਠੇ ਇਕੱਠੇ ਤੇ ਰਹਿਣਗੇ ਨਾ ਸਕੂਲ ਦੇ ਰੂਮ ਚ, ਆਪਣਾ ਹਾਂ, ਘਰ ਵੀ ਆ ਕਿਹੜਾ ਟਿਕਦੇ ਆ।
ਟਿਕਦੇ ਆ ਉਹ ਤੇ ਹੈ, ਘਰ ਤਾਂ ਮੱਛਰਦੇ ਐ।
ਹਾਂ ਉਹੀ ਨਾ, ਘਰ ਵੀ ਗਰਮੀ ਗਰਮੀ ਕਰਨੀ ਤੇ ਇਹਨਾਂ ਨੇ ਉੱਥੇ ਬੈਠੇਦੇ ਰਹਿਣਗੇ ਪੱਖੇ ਥੱਲੇ, ਹਾਂ। ਉਹੀ ਨਾ, ਤਾਂ ਕਰਕੇ।
ਕਹਿੰਦੇ ਪਏ ਸੀ ਬਈ ਹੂੰ ਬਾਰਿਸ਼ਾਂ ਚਾਲੂ ਹੋ ਜਾਦੀ ਹੈ ਬੁੱਦਵਾਰ ਤੋਂ।
ਹੋ ਜਾਂਦੀਆਂ ਸੀ ਬਾਰਿਸ਼ਾ ਚਾਲੂ ਹੋਈਆਂ ਸਾਡੇ ਤੇ ਆਪੇ ਦੱਸਿਆ। ਸਤਾਈ ਅਠਾਈ ਉਨੱਤੀ ਨੂੰ ਕਹਿੰਦੇ ਸੀ ਭਾਰੀ ਮੀਂਹ ਪੈਣਾ ਪਿਆ ਕੁਛ ਵੀ ਨੀ ਹਨੇਰੀ ਕਹਿੰਦੇ ਤੁਫਾਨ ਆਉਣ ਆਲਾ ਸੀ ਕੁਛ ਵੀ ਨਹੀਂ ਆਇਆ।
ਹਾਂ। ਇਤਕੀ ਪਈਆਂ ਨੀ ਬਾਰਿਸ਼ਾਂ ਵੇਸੇ ਪੈ ਜੂਨ ਵਿੱਚ ਆ ਜਾਂਦੀਆਂ।
ਹਾਂ ਆ ਜਾਂਦੀਆਂ ਪਿਛਲੇ ਸਾਲ ਪੈ ਗਈਆਂ ਸੀ ਇਸ ਇਹ ਦਿਨਾਂ ਚ
ਹਾਂਜੀ-ਹਾਂਜੀ, ਇੱਥੇ ਨਹੀਂ ਆਈਆਂ।
ਐਤ ਕੀ ਨਹੀਂ ਆਈਆਂ।
ਰੱਬ ਸਾਡੇ ਤੇ ਨਰਾਜ ਹੋਰ ਕਿਧਰੇ ਇੰਨਾ ਮੀਂਹ ਪਾਉਂਦੇ ਪਿਆ ਰੱਬ।
ਹਾਂ, ਉਹੀ ਨਾ,
ਹਾ।
ਪਤਾ ਨੀ ਕਿਹੜੇ ਪਾਪ ਕੀਤੇ ਆ।
ਉਹ ਤੇ ਐ ਹੀ ਆ।
ਹਾਂ ਦੁਨੀਆਂ ਦੇ ਪਾਪ ਵੀ ਤੇ ਬਹੁਤ ਵੱਧ ਗਿਆ ਨਾ
ਬਹੁਤ ਬਹੁਤ
ੳਹ ਤੇ ਆ
ਹੋਰ ਸੁਣਾਓ
ਹੋਰ ਵਧੀਆ ਵਧੀਆ।
ਹੂੰ, ਹੁਣ ਵੀ ਰਾਜਮਾ ਹੀ ਖਾਣੇ ਆ।
ਨਹੀਂ ਹਾਂ ਪਏ ਆ ਖਾ ਲਾਂਗੇ। ਨਹੀਂ ਤੇ ਪਕੌੜੇ ਬਣਾਵਾਂਗੇ ਆਲੂਆਂ ਵਾਲੇ ਹੋਰ ਕੀ ਕਰਨਾ ਹੈ ਬੱਚੇ ਖਾ ਲੈਣਗੇ ਖੁਸ਼ ਹੋ ਕੇ।
ਅੱਛਾ, ਚਲੋ ਵਧੀਆ ਸੋ ਪਕੌੜੇ ਪਕਾੜੇ ਤੇ ਉਹਨੂੰ ਗਰਮੀ ਬੜੀ ਹ ਪਕੌੜੇ ਪਕਾੜੇ ਮੇਰੇ ਕੋਲ ਤਾਂ ਨਾ ਥੱਲੇ ਜਾਂਦੇ ਤੇ ਨਾ ਮੈ ਕੋ ਖਾਦੇ ਜਾਂਦੇ ਗਰਮੀ ਬੜੀ ਏ ਬਹੁਤ ਗਰਮੀ ਨਾ ਨਾ ਨਾ ਮੈਂ ਸਾਡੀ ਗੁਰਲੀਨ ਕਹਿ ਦਿੰਦੀ ਆ ਬੱਚੇ ਕਹਿੰਦੇ ਆ ਸਾਡੇ ਕਿ ਵੀ ਆਹ ਬਣਾਓ ਬਣਾਓ ਮੇਰੇ ਕੋਲ ਨੀ ਬਣਾਇ ਜਾਂਦਾ ਮੈਂ ਕਿਹਾ ਗਰਮੀ ਏਨੀ ਰੋਟੀ ਟੀ ਬਣ ਜਵੇ ਉਹੀ ਬੜਾ ਵੇ, ਹਾਂ ਮੱਤ ਮਾਰੀ ਵੀ ਇਹ ਗਰਮੀ ਨੇ ਇੰਨੀ ਗਰਮੀ ਹੋਈ ਪੲੀ ਏ।
ਹਾਂਜੀ ਹੁਣ ਕੀ। ਘਰੇ ਬੱਚੇ ਮੰਗਦੇ ਆ ਫਿਰ ਰੋਣ ਲੱਗ ਰੋਲ ਨਾ ਜਾਂਦੇ ਆ ਫਿਰ ਮੰਮੀ ਕਹਿੰਦੀ
ਕੀ ਕਰੀਏ ਅਸੀਂ ਹਾਂ ਸਾਡਾ ਰੋਣ ਕੋਈ ਵੇਖਦਾ ਨੀ ਹੈਗਾ। ਸਾਡੀ ਕੋਈ ਛੁੱਟੀ ਨੀ ਹੈਗੀ ਬੱਚਿਆਂ ਦੀ ਵੀ ਛੁੱਟੀ ਹੋ ਜਾਂਦੀ ਹੈ ਅਦਮੀਆਂ ਦੀ ਵੀ ਛੁੱਟੀ ਹੋ ਜਾਂਦੀ ਜਨਾਨੀ। ਤੇ ਕੋਈ ਛੁੱਟੀ ਨਹੀਂ ਹੈਗੀ ਜਨਾਨੀਆਂ ਨਾਮ ਦੀ।
ਉਹ ਤੇ ਹੈ ਭਾਜੀ।
ਕੰਮਾਂ ਕਾਰਾਂ ਚ ਲੱਗੇ ਰਹੋ ਲੱਗੇ ਰਹੋ ਹਾਂ
ਹਾਂ ਹੁਣ ਮੇਰਾ ਉਹ ਬੇਟਾ ਕਹਿੰਦਾ ਸੀ ਮੰਮਾ ਪਕੌੜੇ ਮੈਂ ਕਿਹਾ ਹਾਂ ਮੈਨੂੰ ਰਸੋਈ ਵਿੱਚੇ ਹੀ ਰੱਖ ਕੋ ਅੰਦਰ ਆਲੂ ਕੱਟਾਂਗੀ।
ਤੁਸੀਂ ਵੀ ਚੰਗੇ ਹੋ ਨਾ ਬਣਾ ਦਿੰਦੇ ਹੋ ਸਾਡੇ ਕੋਲ ਨੀ ਬੰਦੇ ਸਾਡੇ ਪਤਾ ਨਾ ਉਹ ਅੱਜ ਭਰੇ ਦੇ ਬੈਂਗਣ
ਭੈਣ ਜੀ ਰੋਣ ਲੱਗ ਜਾਂਦੇ ਐ।
ਰੋਈ ਜਾਣੇ ਫਿਰ ਇਹਨਾਂ ਨੇ ਤਾਂ ਕੰਮ ਨੇ ਰੋਣ ਦੇ ਰੋੜ ਹੀ ਜਾ ਫਿਰ ਹਾਂ
ਇਹਨਾਂ ਦੀ ਜਿਹਦਾ ਪਗਾਈ ਜਾਓਗੇ ਤੇ ਚੋੜ ਹੁੰਦੇ ਆ। ਤੇ ਸਾਡੇ ਕੋਲ ਤਾਂ ਨਹੀਂ ਇਹਨਾਂ ਦੀ ਜਿਹਦਾ ਪਗਾ ਹੁੰਦੀ ਮੇਰੇ ਕੋਲ ਨੀ ਪਗਾ ਹੁੰਦੀ।
ਹਾਂਜੀ ਉਹ ਤੇ ਹੈ ਹੀ ਹੈ।
ਮੈਂ ਨਹੀਂ ਪਗਾਉਂਦੀ ਦੇਖੋ ਬਸ ਅਸੀਂ ਅੱਜ ਬਣਾ ਦਾਂਗੇ ਇੱਕ ਟਾਈਮ ਨਹੀਂ ਵੀ। ਘਰ ਚ ਹੁੰਦਾ ਨਾ ਬਣਾ ਦੇ ਹੋਇਆ ਤੇ ਫੇਰ ਫੇਰ ਕਿੱਥੇ ਜਾਵਾਂਗੇ। ਕਈ ਵਾਰੀ ਐਸੀ ਚੀਜ਼ ਹੁੰਦੀ ਹੈ ਕਈ ਵਾਰੀ ਹੱਥ ਚ ਪੈਸਾ ਨਹੀਂ ਹੁੰਦਾ। ਕਈ ਵਾਰੀ ਉਹ ਚੀਜ਼ ਨਹੀਂ ਲੈ ਕੇ ਦੇ ਆਉਂਦੀ ਬੱਚੇ ਨੂੰ। ਬੱਚਾ ਤਾਂ ਜਿੱਦ ਕਰਦਾ ਪਰ ਨਹੀਂ ਉਦਾਂ ਦਾ ਬੱਚਾ ਨਾ ਹੀ ਗਜਾਓ ਤੇ ਨਾ ਹੀ ਕਰੋ।
ਹਾਂ ਜੀ
ਹਾਂ ਸਾਡੀ ਹੁਣ ਬਥੇਰਾ ਕੁਛ ਮਕਰੋਨੀ ਵਗੈਰਾ ਹਾਂ, ਕਹਿੰਦੀ ਹੁੰਦੀ ਮੰਮੀ ਮੇਰੇ ਕੋਲ ਨਹੀਂ ਬਣਦੀ ਗਰਮੀ ਐਨੀ ਹੈ ਰੋਟੀ ਬਣ ਜਾਵੇ ਉਹੀ ਬੜੀ ਹੈ। ਹਾਂ ਤਿੰਨ ਟਾਈਮ ਰੋਟੀ ਬਣਾਣੀ ਕਰਨੀ।
ਉਹ ਤੇ ਹੈ ਹੀ ਆ ਕੀ ਕਰੇ ਦੱਸੋ।
ਹੁਣ ਜੇ ਸਵੇਰੇ ਕੰਮ ਕਰੋ ਉਦਾਂ ਹੀ ਮੁੜਕੋ ਮੁੜ ਕੇ ਹੋ ਜਾਂਦਾ ਬੰਦਾ। ਸਫਾਈਆਂ ਕਰੇ ਘਰ ਦੀ ਸਬਜ਼ੀ ਪਾਣੀ ਬਣਾਓ ਓਦਾਂ ਹੀ ਮੁੜਕੋ ਮੁੜਕੀ ਹੋ ਜਾਂਦਾ ਬੰਦਾ।
ਹਮ ਉੱਥੇ ਆ ਹੁਣ ਹੁਣ ਮੇਰਾ ਬੇਟਾ ਕਹਿੰਦਾ ਸੀ। ਤੁਸੀਂ ਮੰਮੀ ਉਹ ਬਣਾਉਣਾ ਸਵੇਰੇ ਉਹ ਪਨੀਰ। ਪੁਰਜੀ ਬਣਾ ਦੇਣਾ, ਮੈਂ ਕਿਹਾ ਚਲ ਕੋਈ ਨੀ ਬਣਾ ਦਾਂਗੀ ਚੱਲ ਰੋਟੀ ਲੈ ਕੇ ਤਾਂ ਜਾਈ।
ਬੰਦਾ ਇਸ ਟਾਈਮ ਤੇ ਉਹ ਲੈ ਆਂਦਾ ਨਾ। ਮੈਂ ਅੱਜ ਇੱਕ ਰੋਟੀ ਖਾਦੀ ਜਰਾ ਰੋਟੀਆਂ ਹੋਰ ਬਣਾ ਦੇ, ਨਾ ਹਾਂ ਉਹੀ ਨਾ ਸਾਡੇ ਤਾਂ ਵੈਸੇ ਵੀ ਹਰ ਚੀਜ਼ ਅਸੀਂ ਖੁਵਾ ਦਿੰਦੇ ਹੁਣ ਬੈਂਗਣ ਭਰੇ ਦੇ ਬੜੀ ਖੁਸ਼ ਹੋ ਗਏ ਖਾ ਲਈਏ ਰੋਟੀ ਇਹਨੇ ਖਾ ਲੈਂਦੀ ਸਾਡੇ ਨੀ ਏਦਾਂ ਦੇ ਨਾ ਨਖਰੇ ਨੂੰ ਨੁਖਰੇ ਨੀ ਅਸੀਂ ਰੱਖੇ ਦੇ। ਖਾ ਲੈਂਦੀ ਸਾਡੀ ਬੜੀ ਖੁਸ਼ ਹੋ ਕੇ। ਹਾਂ ਸਾਡੀ ਖਾ ਲੈਣਦੀ ਖੁਸ਼ ਹੋ ਕੇ ਉਹਨੂੰ ਪਤਾ ਨਾ ਹੁਣ ਮਾਂ ਨੇ ਹ
ਖਾਲੀ ਹੈ ਨਾ ਬਸ ਹੁਣ ਰਾਤੀ ਫੇਰ ਮੰਗ ਲਏਗਾ ਫੇਰ ਦੇ ਦਾਂਗੇ ਪਕੌੜਿਆਂ ਨਾਲ,
ਸਾਡੀ ਜ਼ਿਆਦਾ ਤੋਂ ਜ਼ਿਆਦਾ ਜਾਂ ਫਿਰ ਬੇਸਣ ਦਾ ਪੂੜਾ ਬਸ ਖੁਸ਼ ਹੋ ਗਏ ਨੇ ਖਾ ਲੈਣਾ ਉਹ ਕਹਿਦੇਗੀ ਮੈਨੂੰ ਸਿੰਪਲ ਜਿਹਾ ਬਣਾ ਦੋ ਪਤਲਾ ਜਿਹਾ ਉਹ ਬਣਾ ਦੇਣਾ ਤੇ ਉਹ ਇਹਨੇ ਰੋਟੀ ਦੇ ਨਾਲ ਲੈ ਜਾਣਾ ਤੇ ਖਾ ਦੇਣਾ ਹਾਂ ਬਸ
ਹੋਰ ਹੋਰ ਬੱਚੇ ਨੇ ਕਰਨਾ ਕੀ ਆ
ਹੁਣ ਬੱਚਿਆਂ ਦੀ ਰੁਟੀਨ ਸ਼ੁਰੂ ਐ ਕੱਲ ਹਾਂ ਅੱਗੇ ਸੇ ਛੇ ਵਜੇ ਉੱਠਦੀ ਸੀ ਅੱਗੇ, ਮੈਂ ਹੁਣ ਕੱਲ ਤੋਂ ਪੰਜ ਸਾਢੇ ਪੰਜ ਉੱਠ ਜਿਆ ਕਰਾਂਗੇ ਹੋਰ ਕੀ ਕਰਾਂਗੇ।
ਹਾਂਜੀ, ਉਹ ਤਾਂ ਹੈ ਸਵੇਰੇ ਉੱਠਣਾ ਪਏਗਾ ਜਲਦੀ।
ਉਹੀ ਨਾ ਮੈਂ ਤੇ ਛੇ ਵਜੇ ਮੈਂ ਉੱਠ ਜਾਂਦੀ ਹੁੰਦੀ ਸੀ ਮੇਰੀ ਆਦਤ ਐ ਛੇ ਵਜੇ ਉੱਠ ਜਾਣਾ। ਕਿਉਂਕਿ ਟਾਈਮ ਹੋ ਜਾਂਦਾ ਓਨਾ ਈ ਟਾਈਮ ਹੋ ਜਾਂਦਾ ਬਿਲਕੁਲ ਕਿਉਂਕਿ ਸਵੇਰੇ ਉੱਠੋ ਮੇਰੀ ਆਦਤ ਆ ਸਵੇਰੇ ਉਠ ਪਹਿਲੇ ਝਾੜੂ ਲਾਣਾ ਨਹੀਂ ਪਹਿਲੇ ਚਾਹ ਦੇਣੀ ਹੁੰਦੀ ਇਹਨਾਂ ਨੂੰ ਫੇਰ ਝਾੜੂ ਲਾਣਾ ਸਾਰੇ। ਫੇਰ ਭਾਂਡੇ ਮਾਂਜਣੇ ਫੇਰ ਕੂਲਰ ਚ ਪਾਣੀ ਭਰਨਾ ਫਿਰ ਵਾਟਰ ਕੂਲਰ ਭਰਨਾ ਬਾਲ
ਤੁਸੀਂ ਫ਼ਿਰ ਕੂਲਰ ਦਾ ਪਾਣੀ ਤੁਸੀਂ ਕੂਲਰ ਦਾ ਪਾਣੀ ਕੱਢਦੇ ਹੋਣੇ।
ਹਾਂ, ਨਹੀਂ-ਨਹੀਂ ਬਦਲ ਲਈ ਦਾ ਹਫ਼ਤੇ ਬਾਅਦ ਨਾ ਐਤਵਾਰ ਐਤਵਾਰ ਧੋ ਲਈ ਦਾ। ਐਤਵਾਰ ਜਿਵੇਂ ਹੋਇਆ ਬਾਹਰ ਕੱਢ ਕੇ ਸਾਰਾ ਪਾਣੀ ਰੋੜ ਕੇ ਬਾਕੀ ਮਾੜਾ ਮੋਟਾ ਉਹਨੂੰ ਪੋਚੇ ਨਾਲ ਨਿਚੋੜ ਕੇ ਪੂੰਜ ਕੇ ਫੇਰ ਧੁੱ ਲਵਾ ਲੈਂਨੇ ਆ ਫੇਰ ਪਵਾ ਲੈਣੇ ਆ।
ਅੱਛਾ-ਅੱਛਾ, ਠੀਕ ਐ। ਅੱਛਾ, ਹਫ਼ਤੇ ਬਾਅਦ ਕੱਢਦੇ ਹੋ ਤੁਸੀਂ
ਹਾਂ, ਚਲੋ ਠੀਕ ਐ ਭੈਣ ਜੀ ਫਿਰ ਮੈਂ ਕੰਮ ਕਰ ਲਾ ਸਤਿ ਸ੍ਰੀ ਅਕਾਲ।